ਓ, ਸਤਿ ਸ਼੍ਰੀ ਅਕਾਲ ਜੀ! ਸਤਿ ਸ਼੍ਰੀ ਠੀਕ ਹੋਰ ਕੀ ਹਾਲ ਹੈ ਜੀ
ਵਧੀਆ ਵਧੀਆ ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕੀਤਾ
ਬਸ ਮੈਂ ਬੈਠਾ ਸੀ ਔਫਿਸ ਅਤੇ ਥੋੜ੍ਹਾ ਦਸ ' ਇੱਕ ਮਿੰਟ ਦਾ ਟਾਈਮ ਹੈਗਾ ਸੀ ਮੇਰੇ ਕੋਲ ਮੈਂ ਚਲੋ ਆਪਣੇ ਚਿਆਨ ਘਰ ਬੰਦਿਆਂ ਨੂੰ ਯਾਦ ਕਰ ਲਈਏ ਗੱਲਬਾਤ ਬੰਦਾ ਕਰ ਲਿੰਦਾ ਵੇਖੋ ਗੱਲਬਾਤ ਕਰਨ ਲਈ ਵੇਖੋ ਮੇਨ ਮੁਲਾਕਾਤ ਬਣੀ ਰਹਿੰਦੀ ਹੈ ਨਾ
ਹਾਂ
ਭੁੱਲ ਜਾਵੇ ਤਾਂ ਫਿਰ ਉਹ ਬੰਦੇ ਦੂਰ ਹੋ ਜਾਂਦੇ ਅੱਜ ਕੱਲ ਸਮਾਂ ਵੀ ਇਹੋ ਜਿਹਾ ਤੁਹਾਨੂੰ ਪਤਾ ਅੱਛਾ ਅੱਛਾ ਅੱਛਾ ਨਹੀਂ ਅੱਜ ਕੱਲ ਆਪ ਹੀ ਕਰਨਾ ਪੈਂਦਾ ਜੀ ਦੂਜਾ ਬੰਦਾ ਨੀ ਕਰਦਾ ਹੁੰਦਾ ਅੱਜ ਕਲ ਅੱਜ ਕੱਲ ਆਪ ਹੀ ਕਰਲੋ ਤਾਂ ਚੰਗੀ ਗੱਲ ਹੈ
ਹਾਂ ਚਲੋ ਵਧੀਆ ਕੀਤਾ ਤੁਸੀਂ ਸ ਯਾਦ ਤੇ ਕੀਤਾ ਚਲੋ ਕਿੱਸੀ ਪਾਨੇ ਅਸੀਂ ਬੱਸ ਯਾਦ ਤੇ ਕੀਤਾ ਹੀ ਯ ਹਾਂਜੀ ਬ ਹਾਰੀ ਸੀ ਮੈਂ ਹੁਣੇ ਨਾਸ਼ ਵਗੈਰਾ ਕੀਤਾ ਸੀ ਤੇ ਹੁਣ ਆਪਣਾ ਗਰਮੀ ਬੜੀ ਹੋਈ ਸੀ ਸਾਡੇ ਥ ਨਾ ਤੇ ਆਪਣਾ ਮੈਂ ਕਿਹਾ ਚੱਲ ਇਸ ਚਲਾਇਆ ਹੁਣੇ ਹੀ ਚਲਾਇਆ ਸੀ ਸਵੇਰੇ ਨੀ ਚਲਾਇਆ ਸੀ ਕਿਉਂਕਿ ਵੇਖੋ ਸਾਰਾ ਵੇਖਣਾ ਹੀ ਪੈਂਦਾ ਨਾ ਹੁਣ ਸਾਰਾ ਸਾਰਾ ਦਿਨ ਤੇ ਚੱਲ ਨੀ ਸਕਦੇ ਅਸੀਂ ਦੁਪਹਿਰੇ ਚਲਾ ਲਈਦਾ ਘੰਟਾ ਤੋਂ ਹਾਂ ਇੱਕ ਘੰਟਾ ਦੁਪਹਿਰੇ ਚਲਾ ਲਈਦਾ ਤੇ ਆਪਣਾ ਰਾਤੀ ਚਲਾ ਲਈਦਾ ਦੋ ਸ ਇਨਾ ਹੀ ਬੜਾ ਬਿਲਕੁਲ
ਹਾਂ ਗਰਮੀਆਂ ਚ ਤੁਸੀਂ ਸਰਦੀਆਂ ਚ ਵੇਖੋ ਮੀਟਰ ਚੱਲੇਗਾ ਹੀ ਨਹੀਂ ਗਰਮੀ ਮੀਟਰ ਬੜਾ ਹੁੰਦਾ ਪਤਾ ਨੀ ਗਰਮੀ ਕਰ ਘੁੰਮਦਾ ਸਾਡਾ ਆਪਣਾ ਚਦੇ ਨੇ ਠੀਕ ਫਰਿਜ ਵੀ ਇਨਾ ਨ ਚਲਦਾ ਬੰਦ ਵੀ ਕਰ ਸਕ ਸ ਚ ਸਭ ਚੀਜ਼ਾਂ ਕੱਠੀਆਂ ਚੱਲਦੀਆਂ ਗਰਮੀ ਪੈਂਦੀ ਨਾ ਗਰਮੀ ਉਤੇ ਹੀਟ ਪੈਂਦੀ ਹੈ ਮੀਟਰ ਬਾਹਰ ਲੱਗੇ ਆ ਸਰਦੀਆਂ ਮ ਲਗਦਾ ਜਾਮ ਹੋ ਜਾਂਦੇ ਮੀਟਰ ਨਹੀਂ ਅੱਛਾ ਫ਼ਿਰ ਤਾ ਬਹੁਤ ਵਧੀਆ ਆਹ ਕਿੰਨੇ ਕਿੰਨਾ ਖ਼ਰਚਾ ਆ ਗਿਆ ਮੈਂ ਵੀ ਲਵਾਣਾ ਡੇਢ ਕ ਲੱਖ ਲਗ ਗਿਆ ਸੀ ਅੱਛਾ ਕੁਮਾਰ
ਬਾਕੀ ਹੁਣ ਦੇਖੋ ਕਲ ਸਾ
ਨਾ ਕਿਤੇ ਕੋਲ ਲਵਾਇਆ ਤੁਸੀਂ ਨਾ ਦੱਸਣਾ ਨਾ ਮੈਨੂੰ ਕਲ ਸਾਰੀ ਰਾਤ ਦੇਖੋ ਲਾਈਟ ਗਈ ਸੀ ਪੂਰੇ ਮਹੱਲੇ ਦੀ ਸਭ ਜਾਗਦੇ ਰਹੇ ਅਸੀਂ ਅਰਾਮ ਨਾਲ ਹੋ ਇਹੀ ਫਾਇਦਾ ਇਹੀ ਫਾਇਦਾ
ਹਾਂਜੀ
ਚਲੋ ਆਪਣਾ ਅੱਜ ਕੱਲ੍ਹ ਹੇਮਕੁੰਟ ਸਾਹਿਬ ਦੀ ਯਾਤ ਓਥੇ ਦੇ ਬੜੇ ਸਮਾਗਮ ਵੀ ਆ ਰਹੇ ਵੇਖਦੇ ਹੁੰਦੇ ਔ ਗਏ ਸੋ ਨਹੀਂ ਬਿਲਕੁਲ ਅਸੀਂ ਜਾਣਾ ਸੀ ਹੁਣ ਅਸੀਂ ਜੁਲਾਈ ਚ ਜਾਣੈ ਆ ਸੁਣਿਆ ਉਥੇ ਥੋੜੀ ਦਿੱਕਤ ਕਮਰਿਆਂ ਦੀ ਪੈਟਰੋਲ ਵਗੈਰਾ ਦੀ ਨੀ ਨੀ ਕੋਈ ਦਿੱਕਤ ਨੀ ਤੁਸੀਂ ਮੈਨੂੰ ਫੋਨ ਕਰ ਦਿੰਦਾ ਕੋਈ ਗੱਲ ਨਹੀਂ ਉੱਥੇ ਆਪਣੀ ਹੈਗੀ ਹੈ ਵੀ ਤੁਹਾਨੂੰ ਕਮਰੇ ਦਵਾ ਦਿਆਂਗੇ ਅਤੇ ਤੁਹਾਨੂੰ ਇਤਿਹਾਸ ਪਤਾ ਉੱਥੋਂ ਦਾ ਅੱਛਾ ਅੱਛਾ ਕੋਈ ਨੀ ਮੈਂ ਤੁਹਾਨੂੰ ਸੁਣਾਨਾ ਜੀ ਮੈਂ ਸੁਣਾਨਾ ਜੀ ਓਥੇ ਕਲਗੀ ਧਰ ਪਾਸ਼ਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਆਪਣਾ ਸਿੱਖਾਂ ਦੇ ਪਰਿਵਾਰ ਵਿੱਚੋਂ ਹੀ ਹੋ ਨਾ
ਹਾਂਜੀ ਹਾਂਜੀ ਅਸੀਂ ਸਿੱਖਾਂ ਚ ਹਾਂ ਹਾਂ ਹਾਂ ਬਿਲਕੁਲ ਜੀ ਅਸੀਂ ਗੁੜੇ ਸਾਹਿਬ ਜਾਂਦੇ ਹਾਂ ਰੋਜ਼ ਆਪਣਾ ਗੁਰਦੁਆਰੇ ਵਗੈਰਾ ਜਾਂਦੇ ਹਾਂ
ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਉਹਨਾਂ ਨੇ ਪਿਛਲੇ ਜਨਮ ਚ ਉੱਥੇ ਤੱਪ ਕੀਤਾ ਸੀ ਜੀ ਦੁਸ਼ਟ ਦਮਨ ਉਹਨਾਂ ਦਾ ਨਾਂ ਸੀ ਪਿਛਲੇ ਜਨਮ ਵਿੱਚ ਅਤੇ ਹੈਲੋ
ਹਾਂਜੀ ਹਾਂਜੀ ਵੀਰ ਜੀ ਆਵਾਜ਼ ਆ ਰਹੀ ਤੁਹਾਡੀ
ਹਾਂ ਨਾ ਨਾਲ ਹਾਂ ਹੁ ਹੁੰਗਾਰਾ ਭਰਦੇ ਰਹੋ ਨਾਲ ਨਾਲ ਫਿਰ ਮੈਨੂੰ ਪਤਾ ਰਹਿੰਦਾ ਵੀ ਸੁਣ ਰਹੇ ਹੋ ਅਤੇ ਉਹ ਉਹਨਾਂ ਨੇ ਆਪਣੀ ਬਾਣੀ 'ਚ ਲਿਖਿਆ ਬੀ ਅੱਭ ਮੈਂ ਆਪਣੀ ਕਥਾ ਬਖਾਨੂੰ
ਹਮ
ਤਪ ਸਾਧਤ ਜਿ ਬਿੱਦ ਮੁੋਹਿ ਆਨੂੰ ਕਹਿੰਦੇ ਤੁਹਾਨੂੰ ਆਓ ਤੁਹਾਨੂੰ ਮੈਂ ਆਪਣੀ ਕਥਾ ਸੁਣਾ ਰਹੇ ਹਾਂ ਪਿਛਲੇ ਜਨਮ ਦੀ ਬਈ ਕਿਵੇਂ ਸਾਨੂੰ ਤਪ ਕਰਦਿਆਂ ਨੂੰ ਪਰਮੇਸ਼ਵਰ ਨੇ ਧਰਤੀ 'ਤੇ ਲਿਆਂਦਾ
ਹਮ
ਕਹਿੰਦੇ ਜੀ ਅੱਬ ਮੈਂ ਅਪਣੀ ਕਥਾ ਬਖਾਨੋ ਤਪ ਸਾਧਤ ਜੈ ਬਿੱਦ ਮੋਹਿ ਆਂਨੌ ਕਹਿੰਦੇ ਹੇਮਕੁੰਠ ਪਰਬਤ ਹੈ ਜਹਾ ਸਪਤ ਸਿੰ ਸੋਬਤ ਹੈ ਤਹਾਂ ਕਹਿੰਦੇ ਜੀ ਉਹਦਾ ਨਾਂ ਹੈ ਹੇਮਕੁੰਠ ਪਰਬਤ ਜਿੱਥੇ ਅਸੀਂ ਬਹਿ ਕੇ ਤਪੱਸਿਆ ਕੀਤੀ ਸੀ ਕਹਿੰਦੇ ਅਸੀਂ ਨਿਸ਼ਾਨੀਆਂ ਵੀ ਦੱਸ ਦਿੰਦੇ ਹਾਂ ਸਪਤ ਸਿੰ ਸੋਭਿਤ ਕਹਿੰਦੇ ਸੱਤ ਪਰਬਤਾਂ ਦੀ ਚੋਟੀਆਂ ਤੁਸੀਂ ਜਾਓਗੇ ਨਾ ਤਹਾਨੂੰ ਨਜ਼ਰ ਆਉਣਗੇ ਉਹ ਆਉਂਦੇ ਕਿਸੇ ਕਿਸੇ ਨੂੰ ਨਜ਼ਰ ਸਭ ਨੂੰ ਨਜ਼ਰ ਨਹੀਂ ਆਉਂਦੇ ਉਹ। ਹਾਂ ਹਾਂ ਬਸ ਬਸ ਬਸ ਬਸ ਬਸ ਬਸ ਕਹਿੰਦੇ ਜੀ ਹੇਮਕੁੰਟ ਪਰਬਤ ਹੈ ਜਹਾਂ ਸ਼ਪਤ ਸ੍ਰਿਂਗ ਸ਼ੋਭਿਤ ਹੈ ਤਹਾਂ। ਵੀ ਸੱਤ ਪਹਾੜਾਂ ਦੀ ਚੋਟੀਆਂ ਸੁਸ਼ੋਭਿਤ ਨੇ, ਕਹਿੰਦੇ ਸਪਤ ਸ੍ਰਿਂਗ ਤਹਿ ਨਾਮ ਕਹਾਵਾਂ ਪੰਡ ਰਾਜ ਜਿਹ ਯੋਗ ਕਮਾਵਾਂ ਕਹਿੰਦੇ ਉੱਥੇ ਆਪਣਾ ਪਾਂਡਵਾਂ ਨੇ ਵੀ ਨਾਮ ਜਪਿਆ ਸੀ। ਜਦੋਂ ਉਹਨੂੰ ਨਿਕਾਲਾ ਆਦੇਸ਼ ਨਿਕਾਲਾ ਹੋਇਆ। ਜੀ ਨਾ ਤੋ ਉਸ ਪਾਸੇ ਗਏ ਸੀ।
ਹਮ ਹ
ਹੈ ਨਾ ਜੀ।
ਹਾਂਜੀ ਹਾਂਜੀ ਬਿਲਕੁਲ ਜੀ।
ਸਪਤ ਸਿ੍ਂਗ ਸੋਭਿਤ ਹੈ ਤਹਾਂ ਸਬਤ ਸਿ੍ਂਗ ਤਹਿਨਾਮ ਕਹਾਵਾਂ ਪੰਡ ਰਾਜ ਜਹ ਜੋਗ ਕਮਾਵਾਂ ਕਹਿੰਦੇ ਤਹਿ ਹਮ ਅਦਕ ਤਪੱਸਿਆ ਸਾਦੀ ਵੀ ਉਥੇ ਅਸੀਂ ਬੜੀ ਤਪੱਸਿਆ ਕੀਤੀ। ਬੜੀ ਬੰਦਗੀ ਕੀਤੀ ਸੱਤ ਜੁਗ ਤੋ ਈ ਬੈਠੇ ਹੋਏ ਸੀ ਸੱਚੇ ਪਾਤਸ਼ਾਹ ਉਥੇ ਦੱਸ ਦੁਸ਼ਟ ਦਮਨ ਜੀ। ਤੇ ਇੰਨੀ ਤਪੱਸਯ ਕਹਿੰਦੇ ਅਸੀਂ ਕਰ ਲਈ ਅਸੀਂ ਅਕਾਲ ਪੁਰਖ ਨਾਲ ਇੱਕ ਮਿੱਕ ਹੋ ਗਈਏ ਕੋਈ ਸਾਡੇ ਚ ਭੇਦ ਨਹੀਂ ਰਹਿ ਗਿਆ।
ਮਤਲਬ ਤੱਪਸਿਆ ਇੰਨੀ ਕੀਤੀ ਏ ਤੇ ਫਿਰ ਉਹ ਤੇ ਕੁਛ ਰਹਿਣਾ ਹੀ ਨੀ ਸੀ ਨਾ।
ਕਹਿੰਦੀ ਉਧਰੋ ਓ ਅਸੀ ਬੰਦਗੀ ਜੁੜੇ ਸੀ ਤੇ ਧਰਤੀ ਦੇ ਜਿਹੜੇ ਸਾਡੇ ਮਾਤ ਮਾਤਾ ਪਿਤਾ ਉਹ ਤੀਰਥਾਂ ਦੀ ਯਾਤਰਾ ਤੇ ਗਏ ਸੀ। ਉਹਨਾਂ ਦੇ ਪੁੱਤਰ ਕਾਮਨਾ ਵਾਸਤੇ ਉਹਨਾਂ ਨੇ ਅਕਾਲ ਪੁਰਖ ਨੂੰ ਅਰਾਧਨਾ ਕੀਤੀ। ਅਰਦਾਸ ਕੀਤੀ ਸਾਨੂੰ ਪੁੱ ਪੁੱਤਰ ਚਾਹੀਦਾ ਅਤੇ ਉਹਨਾਂ ਨੇ ਤਾਤ ਮਾਤ ਮੁਰ ਅਲਖ ਅਰਾਦਾ ਬਹੁਵਬਿਦ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਪਏ ਪ੍ਰਸ ਗੁਰਦੇਵ ਕਹਿੰਦੇ ਜਦ ਜਦੋਂ ਉਹਨੇ ਅਕਾਲ ਪੁਰਖ ਦੀ ਬੜੀ ਸੇਵਾ ਕੀਤੀ ਬੰਦਗੀ ਕੀਤੀ ਉਹਨਾਂ ਦੇ ਪਿਆਰਿਆਂ ਦੀ ਭਗਤਾਂ ਦੀ ਸੇਵਾ ਕੀਤੀ ਤੇ ਅਕਾਲ ਪੁਰਖ ਪ੍ਰਸੰਨ ਹੋ ਗਏ ਕਹਿੰਦੇ ਮੰਗੋ ਕੀ ਮੰਗਦੇ ਹੋ ਠੀਕ ਹੈ ਜੀ
ਹਾਂਜੀ ਹਾਂਜੀ
ਹਾਂ ਤੇ ਫੇਰ ਉਸ ਤੋਂ ਬਾਅਦ ਜੀ ਅਪਣਾ ਉਹ ਕਹਿੰਦੇ ਸਾਨੂੰ ਪੁੱਤ ਪੁੱਤਰ ਚਾਹੀਦਾ ਹੈ ਪਰ ਪੁੱਤਰ ਐਸਾ ਹੋਵੇ ਜੇਹੜਾ ਤਪਸਵੀ ਵੀ ਹੋਵੇ ਦਾਨੀ ਵੀ ਹੋਵੇ ਅਤੇ ਭਗਤ ਵੀ ਹੋਵੇ
ਹਾਂਜੀ ਹਾਂ
ਵੀ ਐਸਾ ਤਾਂ ਫਿਰ ਇੱਕੋ ਹੀ ਆ
ਹਾਂਜੀ -ਹਾਂਜੀ
ਹਾਂਜੀ ਠੀਕ ਹੈ
ਹਾਂਜੀ! ਬਿਲਕੁਲ ਜੀ, ਬਿਲਕੁਲ,
ਦੁਸ਼ਦਮਨ ਨਾਮ ਹੈ ਉਹਦਾ ਠੀਕ ਹੈ ਅਸੀਂ ਉਹਨਾਂ ਨੂੰ, ਤੁਹਾਡੇ ਘਰ ਭੇਜ ਰਿਹਾ ਫਿਰ ਤਿੰਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮੈ ਲੀਜੈ ਫਿਰ ਅਸੀਂ ਸਾਡਾ ਤੇ ਚਿੱਤ ਨਹੀਂ ਕਰਦਾ ਸੀ, ਸੰਸਾਰ ਤੇ ਜਾਣ ਤੇ ਜਿਤਨਾ ਰਹਿਓ ਹਮਰੋ ਆਵਨ ਕਹਿ ਚੁਭੀ ਰਹੀ ਸੁਰਤਿ ਪ੍ਰਭ ਚਰਨਨ ਸਾਡੀ ਤਾਂ ਸੁਰਤ ਜੁੜੀ ਹੋਈ ਸੀ ਸਾਡਾ ਤਾਂ ਦਿਲ ਹੀ ਨਹੀਂ ਕਰਦਾ ਸੀ ਇਸ ਸੰਸਾਰ ਤੇ ਜਾਈਏ ਪਰ ਮਾਤਾ ਪਿਤਾ ਦੀ ਬੰਦਗੀ ਬੜੀ ਸੀ, ਅਤੇ ਅਕਾਲ ਪੁਰਖ ਦਾ ਉਧਰੋਂ ਹੁਕਮ ਸੀ ਕਹਿੰਦੇ ਤੈਨੂੰ ਜਾਣਾ ਪੈਣਾ
ਹਮ -ਹਮ ਬਿਲਕੁਲ
ਮੈਂ ਕਿਹਾ ਵੀ ਮਹਾਰਾਜ ਮੈਂ ਟੁੱਟ ਜਾਵਾਂਗਾ ਤੇਰੇ ਤੋਂ ਕਹਿੰਦੇ ਨਹੀਂ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਮੈਂ ਆਪਣਾ ਸਤੋਸ਼ ਧੰਨਵਾਦ ਪੰਥ ਪ੍ਰਚਰ ਕਰਵੇ ਕੁਸ ਜਾ ਤੂੰ ਸੰਸਾਰ ' ਜਾ ਕੇ ਇੱਕ ਨਵਾਂ ਪੰਥ ਸਾਜਨਾ, ਜਿਸਦਾ ਨਾਮ ਹੋਇਆ ਖਾਲਸਾ ਪੰਥ ਫਿਰ ਜਹਾਂ ਤਹਾਂ ਤੇ ਧਰਮ ਚਲਾਇ ਕਬੁਧ ਕਰਨ ਤੇ ਲੋਕ ਉਟਾਇਆ ਤੇ ਤੂੰ ਉੱਥੇ ਧਰਮ ਦੀ ਸਥਾਪਨਾ ਕਰਨ ਜਿਹੜੇ ਲੋਕ ਧਰਮ ਵੱਲ ਨਹੀਂ ਜੁੜਨਗੇ ਜਾਂ ਤੋੜਨਗੇ ਜਿਹੜੇ ਕਬੁੱਧ ਕਰਨਗੇ ਮਾਲਾ ਕਰਨਗੇ ਅੱਤਿਆਚਾਰ ਕਰਨਗੇ ਗਏ, ਉਹਨਾਂ ਤੋਂ ਨਾਸ ਕਰਨਾ
ਹਾਂਜੀ
ਗੁਰੂ ਸਾਹਿਬ ਕਹਿੰਦੇ, ਵੀ ਤਾਂ ਨਿਕਲਣਾ ਨਹੀਂ ਕਰ ਸਕਦਾ, ਬਸ ਤੇਰੀ ਕਿਰਪਾ ਹੋਵੇ ਤਾਂ ਹੀ ਹੋਵੇਗਾ। ਫਿਰ ਕਹਿੰਦੇ ਮੈਂ ਥਰਡ। ਜੋ ਹੋਇਆ ਮਨਜੂਰ ਕਰ, ਮੈਂ ਤੇ ਫਿਰ ਹੱਥ ਜੋੜੇ, ਬਚਨ ਕਾ ਸਿਰਨਿਆਏ, ਪੰਥ ਤਲ ਹੈ ਤਬ ਜਗਤ ਮੈਂ ਜਬ, ਤਮ ਕਰੋ ਸਹਾਏ ਕਦੇ ਪੰਥ ਤੇ ਤਾਂ ਚੱਲਣੇ ਤੁਸੀ, ਸਤਾਹੀ ਹੋਵੋ।
ਹਮ।
ਫਿਰ ਕਹਿੰਦੇ ਕੋਈ ਨਹੀਂ ਤੇਰਾ ਹੁਕਮ, ਮੇਰਾ ਹੁਕਮ ਹੋਵੇਗਾ। ਠੀਕ ਹੈ, ਨਾ ਫਿਰ ਕਹਿੰਦੇ ਇਹ ਕਾਰਨ, ਪ੍ਰਭ ਮੋਹ ਪਟਾਓ ਤਬ ਮੈਂ ਜਗਤ ਜਨਮ ਤਰ ਆਇਓ ਜਿਮ ਤਿਨ ਕਹੀ ਤਿਨੈ ਤਿਮ ਕਹੇਓ ਔਰ ਕਿਸਸੀ ਉੱਤੇ ਬੈਰ ਨਾ ਗਏਓ ਜਿਵੇਂ ਮੈਨੂੰ ਸ ਪਰਮੇਸ਼ੁਰ ਨੇ ਸਮਝਾਇਆ ਮੈਂ ਉਂਝੀ ਸੰਸਾਰ 'ਤੇ ਆ ਕੇ ਵਿਚਰਿਆ ਮੇਰਾ ਕਿਸੇ ਨਾਲ ਵੈਰ ਨਹੀਂ ਹੈਗਾ ਕਿਸੇ ਦਾ ਦੁਸ਼ਮਣ ਨਹੀਂ ਹੈਗਾ ਮੈਂ ਹਾਂ ਮੈਂ ਇੱਕ ਅਕਾਲ ਪੁਰਖ ਦਾ ਸ ਦਾਸ ਹਾਂ ਕਹਿੰਦੇ ਜੋ ਹਮ ਕੋਪ ਸ਼ਰ ਉੱਚਰਿਆ ਅਤੇ ਸਭ ਨਰਕ ਕੁੰਡ ਮੈਂ ਪਰ ਹੈ ਕਹਿੰਦੇ ਹਾਂ ਸਾਨੂੰ ਕੋਈ ਪਰਮੇਸ਼ਵੁਰ ਨਾ ਸਮਝੇ ਅਸੀਂ ਪਰਮੇਸ਼ਵਰ ਨਹੀਂ ਨਹੀਂ ਤਾਂ ਉਹ ਨਰਕਾਂ ਦਾ ਭਾਗ ਹੀ ਹੋਏਗਾ ਪਰ ਪਰ ਸਿੱਖ ਤਾਂ ਕਹਿੰਦੇ ਨਹੀਂ ਸਾਡਾ ਕਲਗੀਧਰ ਪਾਤਸ਼ਾਹ ਪਰਮੇਸ਼ਵੁਰ ਸੀ ਸਾਡੇ ਮਾਂ ਪੁਰਖ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸੀ ਬਈ ਕਲਗੀ ਧਾਰ ਪਾਤਸ਼ਾਹ ਦੀ ਤੁਸੀ ਗੱਲ ਨੀ ਸਮਝੇ ਉਹ ਕਹਿੰਦੇ ਵੀ ਜੋ ਹਮ ਕੋ ਪਰਮੇਸ਼ੁਰ ਉਚਰਹਿ ਤੇ ਸਭ ਨਰ ਕੁੰ ਕੁੰਡ ਤੇ ਪਰੇ ਉਹ ਨਰਕਾਂ ਤੋਂ ਭਰੇ ਨੇ ਕਿਉਂਕਿ ਗੁਰ ਸਿੱਖ ਤੇ ਆਪਣੇ ਗੁਰੂ ਨੂੰ ਉੱਚਾ ਕਰਕੇ ਪੂਜਦਾ ਨਾ ਠੀਕ ਹੈ ਨਾ ਹਾਂ ਇਸ ਕਰਕੇ ਇਹ ਉੱਥੋਂ ਦਾ ਇਤਿਹਾਸ ਹੈ
ਹਾਂਜੀ ਦੇਖੋ ਅਸੀਂ ਜ ਸਾਨੂੰ ਤੇ ਪਤਾ ਹੀ ਨਹੀਂੀ ਸੀ ਵੀਰ ਜੀ ਤੁਸੀ ਤੇ ਬੜਾ ਵਧੀਆ ਕੀਤਾ ਸਾਨੂੰ ਦੱਸਤਾ ਦੇਖੋ ਕੱਲ ਨੂੰ ਜਾਣਦੇੌਣ ਕੋਈ ਸਾਨੂੰ ਉੱਥੇ ਪੁੱੁੰ ਲੈਂਦਾ ਤੇ ਹਨਾ ਸਾਨੂੰ ਪਤਾ ਹੀ ਨਹੀਂ ਸੀ ਤੁਹਾਡਡੀ ਤੇ ਤਾਂ ਬੜੀ ਕਿਰਪਾ ਹੈ ਬਾ ਮੈਂ ਗੁਰੂ ਦੱਸੋ ਗੁਰੂ ਸਾਹਿਬ ਦੀ
ਜੀ ਕਦੀ ਫੇਿਰ ਗੱਲ ਹੋਈ ਨਾ ਤੁਹਾਨੂੰ ਦੱਸਾਂਗੇ ਦੁਸ਼ਟਦਮਨ ਜੀ ਕਿਵੇਂ ਦੁਸ਼ਟਦਮਨ ਜੀ ਦਾ ਜਨਮ ਨਹੀਂ ਹੋਇਆ ਕਿਸੇਸੀ ਮਾਂ ਦੇ ਕੁੱਖ ਤੋਂ ਨਹੀਂ ਜੰਮੇ ਇਹ ਇਹਨਾਂਦਾ ਪ੍ਰਕਾਸ਼ ਇ ਸੀ ਆਕਾਸ਼ ਤੋਂ ਬਿਜਲੀ ਤੋਂ ਉੱਪਰ ਪ੍ਰਕਾਸ਼ ਹੋਇਆ ਚਣ ਦਾ ਬਿਜਲੀ ਤੋਂ ਆਕਾਸ਼ ਤੋਂ ਬਿਜਲੀ ਚਮਕੀ ਅਤੇ ਦੁਸ਼ਟ ਜਮਨ ਜੀ ਦਾ ਪ੍ਰਕਾਸ਼ ਹੋਇਆ ਉੱਥੇ ਹਾਂ ਇਹ ਉੱਤੋਂ ਆਏ ਸੀ ਇਹ ਬਹੁਤ ਵੱਡਾ ਇਤਿਹਾਸ ਹੈ ਤੁਹਾਨੂੰ ਸਮਾਂ ਲੱਗ ਅੱਗੇਗਾ ਬਸ ਇੱਕ ਦੋ ਮਿੰਟ ਤੱਕ ਮੈਂ ਵੀ ਜਾਣਾ ਕੋਈ ਤੇ ਹਾਂਜੀ ਤੇ ਫਿਰ ਤੁਹਾਨੂੰ ਕੋਈ ਨੀ ਫੇਰ ਕਦੇ ਗੱਲ ਹੋਈ ਨਾ ਤੁਸੀਂ ਜਾਓਗੇ ਨਾ ਯਾਤਰਾ ਤੇ ਦੱਸਣਾ ਜਾਣੇ ਅਸੀਂ ਸ਼ਾਇਦ ਜਾਈਏ ਤੁਸੀਂ ਪਤਾ ਕਰ ਲੈਣਾ ਸਾਨੂੰ ਫੋਨ ਕਰਕੇ ਕਾਂਟੈਕਟ ਕਰ ਲੈਣਾ ਚਲੋ ਸਲਾਹ ਬਣਾ ਲੈਣੇ ਹਾਂ ਕੋਈ ਗਲ ਨਹੀ ਚਲਾਂਗੇ ਮੇਰੇ ਘਰੋਂ ਤੇ ਮੈਂ ਹੀ ਜਾਣਾ ਬਾਕੀ ਬਜ਼ੁਰਗ ਨੇ ਅੱਛਾ ਅੱਛਾ ਅੱਛਾ ਫੇਰ ਤੁਸੀ ਮੈਨੂੰ ਦੱਸ ਦੇਣਾ ਫੇਰ ਨਾਲੇ ਮੈਂਨੂੰ ਲੇ ਜਾਣਾ ਕੋਈ ਨੀਂ ਮੈਂ ਤੈਨੂੰ ਦੱਸ ਦਿੰਨਾ ਫਿਰ ਮੈਂ ਕਿਹਾ ਨਾਲੇ ਬਾਣੀ ਵੀ ਪੜੱਦੇ ਜਾਵਾਂਗੇ ਤੁਹਾਡੇ ਲਈ ਹਾਂ ਹਾਂ ਬਸ ਬਸ ਬਹੁਤ ਵਧੀਆ ਜੀ ਬਹੁਤ ਵਧੀਆ ਕੋਈ ਗੱਲ ਨੀਂ ਭਰਦਿਆਂ ਚਲੋ ਫੇਰ ਠੀਕ।
ਹਾਂਜੀ ਸਤਿ ਸ਼੍ਰੀ ਅਕਾਲ ਜੀ।